ਹੈਲੋ। ਸਸ਼੍ਰੀ ਕਾਲ ਜੀ, ਹੋਰ ਹਾਲ-ਚਾਲ, ਵਦੀਆ। ਹੈਲੋ ਆਵਾਜ਼ ਆ ਰਈ ਐ
ਹਾਂਜੀ, ਆ ਰਈ ਜੀ।
ਹਾਂਜੀ, ਹੋਰ ਦੱਸੋ
ਬਸ ਵਦੀਆ ਐ, ਜੀ।
ਹੂੰ।
ਕੰਮ-ਕਾਰ ਨਿਪਟ ਗਿਆ ਆਪ ਜੀ ਦੇ?
ਹਾਂਜੀ ਹੋ ਗਏ, ਤੁਸੀ ਤੁਆਡਾ ਹੋ ਗਿਆ ਰੋਟੀ ਪਾਣੀ ਹੋ ਗਿਆ?
ਹਾਂਜੀ ਰੋਟੀ ਪਾਨੀ ਹੋਗੇ ਜੀ।
ਅੱਛਾ ਠੀਕ-ਠੀਕ।
ਹਾਂ ਬੱਚੇਆਂ ਦੀ ਇਗਜ਼ਾਮ ਹੋ ਗਈ ਆਪ ਕੀ?
ਨਈ ਐਗਜ਼ਾਮ ਤਾਂ ਨਈ ਜੀ, ਬਸ ਅ ਟੈਸਟ ਚੱਲ ਰਏ ਨੇ
ਓਕੇ
ਹੂੰ ਪ੍ਰੋਜੈਕਟ, ਵਰਕ ਦੇ ਟੇਸਟ, ਹੂੰ
ਪ੍ਰੋਜੈਕਟ ਕੰਮਪਲੀਟ ਅਜ-ਕੱਲ ਬੜੀ ਹਾਂ, ਏਹ ਗੱਲ ਤਾਂ ਐ
ਜੀ-ਜੀ ਕੀ ਕੈ ਰਏ ਸੀ ਤੁਸੀਂ?
ਹਾਂਜੀ।
ਕੀ ਕੈ ਰਏ ਸੀ, ਮੈਂ
ਮੈਂ ਬੋਲ ਰਿਆ ਸੀ ਪੜਾਈ, ਅੱਜ-ਕੱਲ ਬੋਤ ਟੱਫ ਹੋ ਗਈ ਐ
ਟਫ ਵੀ ਹੋ ਗਈ, ਤੇ ਮੈਂਗੀ ਵੀ ਬੜੀ ਹੋ ਗਈ।
ਹਾਂ ਏ ਗੱਲ ਤੇ ਐ ਫੇਰ ਮੈਂਗੀ ਵੀ ਹੋ ਗਈ ਆ ਮੈਂਗਾਈ ਵੀ ਵੱਦੀ ਵੱਧਦੀ ਜਾਂਦੀ ਐ। ਪੜਾਈ ਵੀ ਵੱਧਦੀ ਜਾ ਰਈ ਐ ਤੇ ਐਜੂਕੇਸ਼ਨ ਵੀ ਮੈਂਗੀ ਹੁੰਦੀ ਜਾ ਰਈ ਐ
ਸਈ ਐ, ਸਾਡਾ ਟਾਈਮ ਚੰਗਾ ਸੀ ਨਈਂ ਏਨਾ ਲੋੜ ਨੀ ਸੀ
ਨਾ-ਨਾ ਪੜਾਈ ਦੀ ਲੋੜ ਸੀ ਨਾ, ਦੂਜੇ ਕੰਮਾਂ ਦਾ ਪੀਤਾ ਵਗੈਰਾ ਆਰਾ ਬੇਗਾਦਾ ਅੱਜ-ਕੱਲ ਤਾਂ ਬੈਗ ਈ ਏਨੇ ਸਾਰੇ, ਇੰਨਾ ਵਜਨਦਾਰ ਹੋ ਗਏ ਨੇ
ਸਈ ਆ
ਕਿ ਬੱਚੇ ਕੁਝ ਪੜ ਕੇ ਬਣਨ ਨਾ ਬਣਨ ਹਮਾਲ ਤਾਂ ਬਨ ਈ ਜਾਨਗੇ
ਨਈ-ਨਈ ਏਹੋ ਜੇਈ ਗੱਲ ਨੀ ਐ।
ਹਾਂ, ਬੈਗ-ਬੈਗ ਭਾਰੀ ਕਿੰਨੇ ਹੋ ਗਏ।
ਸਈ ਐ।
ਹਰ ਸਬਜੈਕਟ ਦੀ ਦੋ-ਦੋ ਕਾਪੀਆਂ, ਇੱਕ-ਇੱਕ ਕਿਤਾਬ ਮੋਟੀ-ਮੋਟੀ ਕਿਤਾਬਾਂ।
ਸਈ ਐ ਟੈਨਸ਼ਨ
ਬੱਚਿਆਂ ਦਾ ਲੋਡ ਵੱਧਦਾ ਜਾ ਰਿਉ ਐਜੂਕੇਸ਼ਨ ਦਾ।
ਸਈ ਐ। ਪੇਰੈਂਟਸ ਤੇ ਵੀ ਲੋੜ ਹੈ, ਬੱਚਿਆਂ ਤੇ ਵੀ ਲੋੜ ਹੈ ਨਾ। ਸਈ ਐ।
ਪ੍ਰੋਜੈਕਟ ਦੇ ਦੇਣਗੇ, ਪ੍ਰੋਜੈਕਟ ਬਾਰੇ ਬੱਚਿਆਂ ਨੂੰ ਪਤਾ ਹੋ ਨੀ ਹੋ।
ਪਰ ਗੱਲ ਪਰ ਗੱਲਤ ਹੈ ਨਾ। ਮਤਲਬ ਸਕੂਲ ਵਿੱਚ ਇੱਕ ਰੇਣਾ ਚਾਈਦਾ ਨਾ ਵਰਕਸ਼ਾਪ ਟਾਈਪ ਹੋਣੀ ਚਾਈਦੀ ਐ ਕਿ ਬੱਚੇ ਕੀ ਸਿੱਖਣਗੇ ਖੁਦ ਬੜਾ ਸਿਖਾਣਗੇ ਤਾਂ ਈ ਸਿੱਖਣਗੇ ਨਾ।
ਹਾਂ ਏ ਗੱਲ ਤੇ ਹੈ।
ਹੂੰ।
ਐਜੂਕੇਸ਼ਨ ਵੀ ਥੋੜ੍ਹਾ ਜਿਹਾ ਚੇਂਜ ਹੋਣਾ ਚਾਈਦਾ।
ਸਈ ਐ ਪੇਰੈਂਟਸ ਮੀਟਿੰਗ ਵਿੱਚ ਇਹ ਮੁੱਦਾ ਉਠਾਉਣਾ ਚਾਈਦਾ।
ਸਫ਼ਈ ਗੱਲ ਏ।
ਹੂੰ-ਹੂੰ।
ਬਿਲਕੁਲ ਸਈ ਕਹਿ ਰਹੇ ਜੀ।
ਜੀ ਹੋਰ ਦੱਸੋ ਕੰਮ ਕਾਜ।
ਏ ਕੰਮ ਕਾਰ ਠੀਕ ਈ ਏ।
ਅੱਛਾ। ਬਰਸ਼ਾ ਨੇ
ਹਾਂਜੀ ਬਾਰਿਸ਼ਾਂ ਚਾਲੂ ਹੋਈਆਂ ਮੌਸਮ ਦਾ ਬ ਰੰਗ ਬਦਲ ਰਿਆ ਮੌਸਮ ਦੇ।
ਹੂੰ ਸਈ ਐ। ਇਨਸਾਨ ਵੀ ਰੰਗ ਬਦਲ ਰਆ ਤੇ ਮੌਸਮ ਵੀ
ਹਾਂਜੀ ਸਈ ਗੱਲ ਐ।
ਬਾਕੀ ਅੱਜ ਕੱਲ ਮੇਨ ਤੇ ਪੜ੍ਹਾਈਆ ਦਾ ਹੈਗਾ ਕੋਚਿੰਗਾਂ ਵੀ ਮ ਮਹਿੰਗੀਆ ਹੋਈਆਂ ਨੇ।
ਸਈ ਏ ਬੱਚਿਆਂ ਕੋਲ ਟਾਈਮ ਈ ਨੀ ਹਾਂ ਸਹੀ ਗੱਲ ਐ। ਸਕੂਲ
ਬੱਚੇ ਸਪੋਰਟਸ-ਸਪੋਰਟਸ ਤੇ ਭੁੱਲ ਈ ਗਏ ਨੇ। ਮੋਬਾਈਲ ਤੇ ਯਾ ਕੰਪਿਊਟਰ ਤੇ ਜੇੜੇ ਗੇਮ ਖੇਡਦੇ ਨੇ ਬਸ। ਆਊਟਡੋਰ ਗੇਮ ਤੇ ਭੁਲ ਈ ਗਏ ਨੇ।
ਸਈ ਐ ਹੈਲਥ ਵੀ ਖ਼ਰਾਬ ਹੋ ਰਈ ਏ ਇਸ ਕਰਕੇ।
ਹਾਂ ਏ ਗੱਲ ਤੇ ਐ। ਅਸਰ ਪੈਂਦਾ ਇਹਨਾਂ ਚੀਜ਼ਾਂ ਦਾ।
ਹੂੰ ਪਰ ਕੁਛ ਕਰਨਾ ਚਾਈਦਾ।
ਹੂੰ। ਏ ਮੁੱਦੇ ਨੂੰ ਉਠਾਉਣਾ ਚਾਈਦਾ।
ਸਈ ਐ, ਸਈ ਗੱਲ ਐ। ਹੋਰ ਦਸੋ।
ਬਸ ਅੱਜ ਕੱਲ ਸਪੋਰਟਸ ਵਿੱਚ ਬੱਚੇ ਘੱਟ ਹੀ ਜਾ ਰਹੇ ਨੇ ਏਸੀ ਕਰ ਘੱਟ ਜਾਦੇ ਨੇ ਪੜ੍ਹਾਈਆਂ ਦਾ ਲੋੜ ਵੱਧ ਗਿਆ।
ਫਰੀ ਏ ਆਪਣੇ ਟਾਈਮ ਮਤਲਬ ਲੋਕਲ ਗੇਮਸ ਕਿੰਨੇ ਹੁੰਦੇ ਸੀ ਨਈ ਅੱਜ ਕੱਲ ਤਾਂ ਪੈਸੇ ਵੇਖ ਕੇ ਅਕੈਡਮੀ ਵਿੱਚ ਮਤਲਬ ਭੇਜਣਾ ਪੈਂਦਾ ਐ ਤਾ ਵੀ ਬੱਚੇ ਬਸ ਹੂੰ।
ਹਰ ਹਰ ਕੋਈ ਪ੍ਰੋਫੈਸ਼ਨਲ ਹੋ ਗਿਆ ਜੀ
ਸਹੀ ਹੈ ਚੀਜ਼ ਕਮਾਉਣਾ ਬਸ
ਹਾਂ ਪਰ ਉਹਨਾਂ ਨੂੰ ਆਪਣੀ ਫੀਸਾਂ ਤੋਂ ਮਤਲਬ ਏ ਹੋਰ ਕਿਸੇ ਚੀਜ਼ ਤੋਂ ਮਤਲਬ
ਸਹੀ ਗੱਲ ਐ।
ਸਕੂਲ ਵਾਲੇ ਆਪਣੇ ਫੀਸਾਂ ਭਰਨ ਵਿਚ ਲੱਗੇ ਰਹਿੰਦੇ ਨੇ ਅਕੈਡਮੀ ਵਾਲੇ ਆਪਣੀ, ਫੀਸਾਂ ਤੋਂ ਉਹਨਾਂ ਨੂੰ ਮਤਲਬ ਏ
ਹੂੰ। ਬੱਚਿਆਂ ਦੀ ਫਰੈਂਡਸ਼ਿਪ ਪੜੋਸ ਵਾਲੀ ਤਾਂ ਖ਼ਤਮ ਈ ਹੋ ਗਈ ਏ
ਹਾਂ ਏ
ਹੂੰ-ਹੂੰ।
ਆਂਢ-ਗੁਆਂਢ ਤਾਂ ਜਾਣਦੇ ਈ ਨਹੀ ਕੌਨ ਰਹਿੰਦਾ ਕੌਨ ਨਹੀਂ ਰਹਿੰਦਾ
ਸਹੀ ਗੱਲ ਐ।
ਕੋਚਿੰਗ ਵਾਲੇ ਬੱਚੇ ਤੇ ਕਲਾਸ ਵਾਲੇ ਬੱਚੇ ਤੇ ਬਸ ਉਹਨਾ ਤਕ ਈ ਸੀਮਿਤ ਹੈਗੇ ਨੇ ਬੱਚੇ
ਸਹੀ ਏ ਅਜ ਕਲ ਦੋਸਤੀ ਵੀ ਸਟੇਟਸ ਵਾਲੀ ਹੋ ਗਈ ਏ ਬਰਾਬਰ ਸਟੇਟਸ ਵਲ ਨੇ ਹੂੰ ਹਨ ਤੁਸੀ ਕਦੋ ਆਉਦੇ ਔ, ਮਤਲਬ ਆਫਿਸ ਤੋ ਸ਼ੋਪ ਤੋ
ਕੋਈ ਨਿਸ਼ਚਤ ਟਾਈਮ ਨੀ ਹੁੰਦਾ ਜੀ
ਅੱਛਾ
ਇਹ ਸਾਈਡ ਦਾ ਕੰਮ ਹੁੰਦਾ ਤੇ, ਸਾਈਡ ਤੇ ਕਦੇ ਜਾ ਕੇ ਫੇਰ ਜਾਓ, ਆ ਜਾਓ
ਹੂੰ- ਹੂੰ ਸਹੀ ਏ
ਮਹੀਨੇ 'ਚ ਇਕ ਈ ਛੁੱਟੀ ਹੁੰਦੀ ਏ ਮੱਸਿਆ ਦੀ
ਅੱਛਾ, ਟਾਈਮ ਫਿਕਸ ਨਹੀ ਐ
ਨਹੀ ਟਾਈਮ ਫਿਕਸ ਨਹੀ
ਤੇ ਬਾਕੀ ਦੇ ਪਰੇਸ਼ਾਨ ਨੀ ਹੰਦੇ ਮਤਲਬ ਟਾਈਮ ਵਗੈਰਾ ਫਿਕਸ ਨਹੀ ਏ ਤੇ
ਮੈਨੇਜ ਕਰਨਾ ਪੈੰਦਾ ਐ ਜੀ
ਫੇਰ ਸਹੀ ਗੱਲ ਏ ਕੰਮ ਜਰੂਰੀ ਹੈ ਨਾ ਪਹਿਲਾ
ਕਮ ਵੀ ਜ਼ਰੂਰੀ ਏ
ਹੂੰ ਹੂੰ ਸਹੀ ਐ
ਇਹੀ ਸ਼ਾਮੀ ਦੇ ਟਾਈਮ ਥੋੜਾ ਜਿਹਾ ਫਰੀ ਹੋੰਦੇ ਆ ਹੰ ਗੱਲਬਾਤ ਕਰ ਲੈੰਨੇ ਆ
ਸਹੀ ਐ, ਸਹੀ ਗੱਲ ਐ
ਹੋਰ ਤੁਸੀ ਦੱਸੋ ਤੁਹਾਡਾ ਕਿਚਨ ਠੀਕ ਚੱਲ ਰਿਹਾ
ਹਾਂ ਕਿਚਨ ਠੀਕ ਚਲਿਆ ਅਜੇ ਮੇਰੀ ਤਬੀਅਤ ਅੱਜ ਥੋੜੀ ਢਿੱਲੀ ਸੀ ਬਸ ਕੰਮ ਕਾਰ ਦੀ ਛੁੱਟੀ ਬੱਚਿਆਂ ਨੇ ਈ ਸਭ ਸੰਭਾਲਿਆ ਮੈਨੇ ਕਿਹਾ ਚਲੋ ਗੱਲ ਕਰ ਲਈਏ
ਸਹੀ ਐ
ਕਿਨਾ ਟਾਈਮ ਹੋ ਗਿਆ
ਜਰੂਰੀ ਹੈ, ਰੈਸਟ ਵੀ ਜਰੂਰੀ ਹੈਗੀ।
ਹੂੰ।
ਕੰਮ ਕਾਰ ਵਿਚ ਥੋੜਾਂ ਰੈਸਟ ਵੀ ਜਰੂਰੀ ਏ।
ਸਹੀ- ਸਹੀ ਐ।
ਬੱਚਿਆਂ ਤੇ ਵੀ ਥੋੜੀ ਜਿੰਮੇਦਾਰੀ ਪਾਣੀ ਪੈਦੀ ਐ।
ਜਰੂਰੀ ਹੈ ਨਾ ਉਹ ਵੀ। ਹੂੰ, ਮੇਰੇ ਬੱਚੇ ਬੜੇ ਚੰਗੇ ਨੇ ਸਭ ਸੰਭਾਲ ਲੈਦੇ ਨੇ।
ਅੱਛਾ।
ਹੂੰ- ਹੂੰ।
ਬੱਚੇ ਤੇ ਚੰਗੇ ਈ ਹੁੰਦੇ ਨੇ।
ਹਾਂ ਬੱਚੇ ਤੇ ਚੰਗੇ ਈ ਹੁੰਦੇ ਨੇ, ਸਹੀ ਹੈ।
ਹੂੰ।
ਹੋਰ ਤੁਹਾਡੇ ਬੱਚੇ।
ਮੇਰੇ ਬੱਚੇ ਵੀ ਬਹੁਤ ਲਾਇਕ ਸਮਝਦਾਰ ਨੇ ਜੀ।
ਅੱਛਾ। ਸਈ ਆ।
ਇਕ ਕੁੜੀ ਵਿਆਹੀ ਹੋਈ ਐ।
ਅੱਛਾ।
ਦੂਜੀ ਦਾ ਰਿਸ਼ਤਾ ਕਰ ਦਿੱਤਾ, ਹਾਂ ਛੈਰ ਵਿਚ।
ਤੇ ਵਿਆਹ ਕਦੋ ਕਰ ਰੇ ਓ।
ਹਾਂਜ ਵਿਆਹ ਦੂਜੀ ਕੁੜੀ ਦਾ ਵਿਆਹ ਜਿਹੜਾ ਉਹ ਜਨਵਰੀ 'ਚ। ਜਨਵਰੀ ਜਾਂ ਫਰਵਰੀ ਹਾਂਜੀ ਹਾਂਜੀ ਥੋੜੀ ਸਰਦੀ ਰਹਿੰਦੀ ਏ, ਮੌਸਮ ਅੱਛਾ ਹੁੰਦਾ ਐ
ਮਤਲਬ ਅ ਸ਼ਹਿਰ ਵਿੱਚ ਕਰੋਗੇ
ਸ਼ੈਰ ਲੋਕਲ- ਲੋਕਲ -ਲੋਕਲ- ਲੋਕਲ ਏ ਡਸਨੇਸ਼ਨ ਬਹੁਤ, ਮਹਿੰਗਾਈ ਕਿੰਨੀ ਵੱਧ ਗਈ ਏ।
ਸਹੀ ਗੱਲ ਐ, ਪਰ ਉਸ ਵਿੱਚ ਇੱਕ ਗੱਲ ਚੰਗੀ ਐ ਨਾ ਕਿ ਲਿਮਿ ਸਟੇਟ ਬੰਦੇ ਲੇ ਜਾਓ ਤੇ, ਗੱਲ਼ ਤਾ ਸੇਮ ਈ ਏ।
ਬਣ ਜਾਂਦਾ ਹੈਗਾ। ਕਿਸ- ਕਿਸ ਰਾ ਲੈ ਜਾਈਏ ਕਿਸ ਰਾ ਛੱਡ ਜਾਈਏ ਉਸ ਤੋਂ ਥੋੜਾ ਔਖਾ ਕੰਮ ਐ।
ਹੂੰ-ਹੂੰ। ਹੁਣ ਸ਼ਾਡੀ ਵੀ ਸਸ
ਅੱਜ ਕੱਲ ਰਿਸ਼ਤੇ ਰਿਸ਼ਤੇਦਾਰੀ ਨਿਬਾਣੀ ਬੜੀ ਮੇ
ਹੂੰ ਸਹੀ ਗੱਲ ਹੈ-ਸਹੀ ਗੱਲ ਪਰ ਅੱਗੇ ਦੀ ਜਨਰੇਸ਼ਨ ਬੜਾ ਲਿਮਟਡ ਰੇਦੀ ਏ ਨਾ।
ਹਾਂ ਹੁਣ ਜਿਹੜੀ ਜਿਨ ਜੀ ਜਨਰੇਸ਼ਨ ਹੈ ਇਹ ਤੇ ਬਿਲਕੁਲ
ਹੂੰ।
ਆਪਣੇ ਤੱਕ ਈ ਸੀਮਿਤ ਰਹਿੰਦੇ ਐ।
ਸਹੀ ਬੀ ਹੈ ਨਾ ਜਿਹੜੇ ਖੁਸ਼ ਹੋਣ, ਉਹਨਾਂ ਨੂੰ ਹੀ ਇਨਵਾਈਟ ਕਰੋ। ਹੂੰ, ਪਰ ਫਜ਼ੂਲ ਖ਼ਰਚੀ ਐ ਨਾ ਏਂ ਸ਼ਾਦੀ
ਹਾਂ ਇਹ ਤਾਂ ਖ਼ਰਚ ਹੀ, ਫਜ਼ੂਲ ਖਰਚ ਹੀ ਏ ਪਰ ਅ ਸਮਾਜ ਵਿੱਚ ਰੈਣਾ ਤੇ ਏ ਸਭ ਚੀਜ਼ਾਂ ਕਰਨੀਆਂ ਪੈਂਦੀਆਂ ਨੇ।
ਸਈ ਗੱਲ ਆ।
ਸਮਾਜ਼ ਤੋਂ ਕੱਟ ਕੇ ਨੀ ਚੱਲ ਸਕਦੇ ਨਾ ਸਮਾਜ ਦੇ ਨਾਲ ਚੱਲਣਾ ਪੈਂਦਾ।
ਸਈ ਗੱਲ ਆ ਸਈ ਗੱਲ ਆ। ਅੱਜਕਲ ਤਾਂ ਗੌਰਮੈਂਟ ਨਾ ਮਤਲਬ ਵਿਆਹ ਕਰਨ ਲਈ ਪੈਸਾ ਦਿੰਦੀ ਐ। ਇੰਟਰਕਾਸਟ ਮੈਰਿਜ ਵਿੱਚ।
ਅਰੇ ਵਾਹ
ਹੂੰ।
ਮੈਨੂੰ ਨੀ ਪਤਾ ਸੀ।
ਅੱਛਾ ਮੈਂ ਵੀ ਅ ਨਿਊਜ਼ ਪੇਪਰ ਵਿੱਚ ਈ ਪੜ੍ਹਿਆ ਸੀ।
ਅੱਛਾ।
ਪਤਾ ਨੀ ਸਈ ਗੱਲ ਐ ਕੀ ਐਵੇਂ ਈ ਐ।
ਓ ਤੇ ਪਤਾ ਕਰਨਾ ਪਏਗਾ।
ਸਈ ਆ।
ਜੇ ਇਸ ਤਰ੍ਹਾਂ ਦੀ ਗੱਲ ਐ ਤਾਂ ਬੋ ਅੱਛੀ ਗੱਲ ਐ।
ਗਵਰਮੈਂਟ ਤਾਂ ਬਸ ਲੈਂਦੀ-ਲੈਂਦੀ ਦੇ ਰੀਏ ਤੁਹਾਨੂੰ ਚੰਗੀ ਗੱਲ ਐ ਸਈ ਐ।
ਏ ਅੱਜ ਕੱਲ੍ਹ ਥੋੜੇ ਨਿਯਮ ਕਾਇਦੇ ਬਣਨ ਲੱਗੇ ਨੇ ਹੁਣ ਪੈਲੇ ਨਾਲੋਂ ਤਾਂ ਬਿਹਤਰ ਹੋ ਗਿਐ।
ਪਰ ਕੇੜੀਆਂ ਚੀਜ਼ਾਂ ਤਾਂ ਆਪਣਾ ਨੂੰ ਪਤਾ ਈ ਨੀ ਐ।
ਹਾਂ।
ਹਾਂ ਪਰ ਨੌਲੇਜ ਲੈਣੀ
ਇਸਦੇ ਵਾਸਤੇ ਵੀ ਕੋਈ ਕੋਰਸ ਹੋਣਾ ਚਾਹੀਦੈ।
ਸਈ ਗੱਲ ਐ।
ਜਿੱਥੇ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਏ ਜਾਣਕਾਰੀ ਮਿਲ ਜਾਏ
ਹੂੰ।
ਅੱਜ ਕੱਲ੍ਹ ਕੀ ਚੱਲ ਰਿਐ ਕੀ ਨਈ ਚੱਲ ਰਿਆ
ਸਈ ਗੱਲ ਐ। ਹੋਰ ਪੰਜਾਬ ਵਿੱਚ ਤ ਤੁਹਾਡੇ ਰਿਸ਼ਤੇਦਾਰ ਰੈਂਦੇ ਨੇ?
ਹਾਂਜੀ ਕਾਫੀ ਨੇ ਕਾਫੀ ਨੇ।
ਅੱਛਾ। ਕੇੜੇ ਪਿੰਡ ਚਾਂ?
ਹਾਂਜੀ?
ਤੁਹਾਡੇ ਮਤਲਬ ਅ ਅ ਕੀ ਕੈਂਦੇ ਫਾਦਰ ਕੇੜੇ ਪਿੰਡ ਚ?
ਪਿੰਡ ਤੇ ਮਤਲਬ ਸ਼ੈਰ ਵਿੱਚ ਈ ਰੈਂਦੇ ਨੇ ਪਿੰਡ ਚ ਤੇ ਘੱਟ ਈ ਨੇ।
ਅੱਛਾ।
ਯਾਂ ਹੁਣ ਖੇਤੀਬਾੜੀ ਆਲਾ ਕੰਮ ਰਿਆ ਨੀ।
ਸਈ ਗੱਲ ਐ।
ਜਿਨਾਂ ਕੋਲ ਖੇਤੀਬਾੜੀ ਹੁੰਦੀ ਐ ਓਤੇ ਵੇਚ ਕੇ ਕੈਨੇਡਾ ਚਲੇ ਜਾਂਦੇ ਨੇ।
ਹਾਂ ਸਈ ਗੱਲ ਐ ਉੱਥੇ ਵੀ ਜਾ ਕੇ ਖੇਤੀ ਕਰਦੇ ਨਾ
ਹਾਂਜੀ?
ਓਥੇ ਜਾ ਕੇ ਵੀ ਖੇਤੀ ਕਰਨੀ ਆ ਓਨਾਂ ਨੇ।
ਹਾਂ ਉੱਥੇ ਜਾ ਕੇ ਪਰ ਉੱਥੇ ਜ਼ਮੀਨਾਂ ਸਸਤੀਆਂ ਨੇ
ਹਮ
ਇਸ ਕਰਕੇ ਉੱਥੇ ਉਹਨਾ ਨੂੰ ਕਰਨਾ ਇਹੀ ਕੰਮ ਹੈ ਤੇ ਉੱਥੇ ਜਾ ਕੇ ਕਰਦੇ ਨੇ
ਹਾਂ ਹੋਰ ਟਾਈਮ ਹੋ ਗਿਆ
ਬਾਕੀ ਯ ਤੇ ਸਿੰਗਰ ਬਣ ਜਾਂਦੇ ਨੇ ਜਾਂ ਖੇਤੀਬਾੜੀ ਕਰਦੇ ਨੇ
ਸਹੀ ਹੈ ਸਿੰਗਰ ਵੀ ਬਹੁਤ ਹੈ ਪੰਜਾਬੀਆਂ ਚ ਹਨਾ
ਹਾਂ ਪੰਜਾਬ ਧਰਤੀ ਵਿੱਚ ਇਹ ਕੀਰਟ ਚੱਕੋ ਤੇ ਕਲਾਕਾਰ ਨਿਕਲ ਆਉਂਦਾ
ਅੱਛਾ
ਹਾਹਾ